ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਬਸ ਠੀਕ ਹੈ ਆਂਟੀ ਹੋਰ ਤੁਸੀਂ ਸੁਣਾਓ
ਅੰਦਾਸ ਲਾਈਟ ਬੰਦ ਹੋਈ ਦੀ ਹੈ ਪਾਣੀ ਕੋਈ ਨੀ ਮਿਲਬ ਠੀਕ ਏ ਹਮ ਲੋੜ ਬੰਦ ਜੈ ਬੈਠੇ ਪਾੰਡੇ ਪੂੰਡੇ ਕਰਨੇ ਨੀ ਸਫਾਈਆਂ ਬਰਸਾਤ ਆਈ ਇਸ ਸਗੋ ਭ੍ਰਾਸ ਨਿਕਲ ਗਈ ੲ, ਉ ਗੁੰਮਾ ਜਾ ਬਨੀਏ ਪਿਏ। ਲੈਟ ਬੰਦ, ਅੰਦਰ ਖਲੇਰੇ ਪੇ ਦੇਨੇ, ਪਾਂਡੇ ਪੂੰਡੇ ਪੇ ਨੇ ਮਾਂਜਣ ਵਾਲੇ
ਗਰਮੀ ਆਂਦੀ ਏ, ਧੁੱਪ ਨਿਕਲਦੀ ਏ, ਫੇਰ ਬਾਰਿਸ਼ ਹੁੰਦੀ ਏ, ਫੇਰ ਗੁੰਮਸ ਹੋ ਜਾਂਦੀ ਏ, ੲਹੀ ਕੁੱਛ ਸਾਡੇ ਇੱਥੇ ਹੋਇੲ।
ਤਾਂ ਜਾਨਾ ਵੇ। ਨਗਰ ਕੀਰਤਨ ਜਾਨਾ, ਮੇਰ ਕੰਮ ਕਰਕੇ ਜਾਵਾਂਗੇ ਹੁਨ ਬੱਚਿਆਂ ਬਣਿਆ ਪਿਆ ਹਮ ਵੇਖੋ। ਜੇ ਪਗਤ ਵੇਲੇ ਜ਼ਰੂਰ ਜਾਮ ਦਰਸ਼ਨ ਵੇਲੇ ਕਰਕੇ ਆਵਾਂਗੇ। ਆਜ ਸਵੇਰੇ ਹਰੀ ਤੋਰੀ ਬਣਾਈ ਏ ਹਰੀਅ ਤੋਰੀਆਂ ਨਾਇਆਂ ਸੀ। ਉਹ ਤੋਂ ਬਾਅਦ ਫੇਰ ਦੁਪੇੈਰੇ ਹਾਂ ਬੱਚੇ ਖਾ ਲੈਂਦੇ ਦੁਪਹਿਰੇ ਖਾ ਲੈਂਦਾ, ਇਹ ਸ਼ਿਰਪੀ ਵਾਸਤੇ ਬਣਾਈਏ ਸ਼ਿਰਪੀ ਚਾਇਦੀ ੲ ਸ਼ਿਲਪੀ ਕੈੰਦੀ ਹਰੀਆ ਤੋਰੀਆਂ ਖਾਣੀਏ ਨੇ ਅਗਮ ਕੈੰਦਾ ਆਲੂ ਪ੍ਰੋਂਠੀ ਖਾਣੀ ਏ ਉਨੂੰ ਆਲੂ ਪਰੋਂਠੀ ਬਨਾ ਤਿ ਇਨੂੰ ਹਰੀਆਂ ਤੋਰੀਆਂ ਦਿੱਤੀਆਂ ਤੇ ਮੈਂ ਵੀ ਆਲੂ ਪਰੋੰਠੀ ਖਾਲੀ, ਹਰੀਆ ਤੋਰੀਆਂ ਛਿਲ ਕੇ, ਤੇ ਤੋ ਕੇ, ਤੇ ਕੱਟ ਲੋ ਫੇਰ ਪਿਆਜ ਤੇ‌‌ ਜ਼ੋ ਸਮਾ ਨੂਨ ਮਰਚ, ਮੈ ਤਾਂ ਸਭ ਕੁੂ ਕੱਠਾ ਪਾ ਕੇ ਤਰ ਦਿੰਨੀ ਹਾਂ।
ਅੱਛਾ, ਤੁਸੀਂ ਕੱਠੇ ੲ ਸਾਰਾ ਕੁੱਛ ਪਾ ਦਿੰਦੇ ੳ, ਹੁਨ ਮੇਰੀ ਭੈਣ ਦੇ ਸੋਰੇ ਪਤਾ ਕਿਵੇਂ ਬਨਾਂਦੇ ਨੇ, ਮੇਰੀ ਭੈਣ ਦੇ ਸੋਰੇ ਖੁੱਲੀ ਬਨਾ ਇਹ ਨਹੀਂ ਘੜੀ ਹਰੀ ਤੋਰੀਆਂ ਹਾਂ ਕੜਾਈ ਦੇ ਵਿੱਚ ਖੁੱਲੀਆਂ ਮੈਂ ਤੇ ਆਪ ਸੁਨ ਕੇ ਹੈਰਾਨ ਹੋ ਗੀ। ਤੇ ਉਨੂੰ ਨਾ ਮਤਲਬ ਖੜੀ ਖੜੀ ਰੈਨ ਦਿੰਦੇ ਹੈ। ਵੀ ਤੋਰੀ ਨਾ ਓਦਾ ਪੀਸ ਨਜ਼ਰ-ਨਜ਼ਰ ਆਵੇ ਹਾਂ ਵੀ ਓ ਤੋਰੀ ਦਾ ਪੀਸ ਨਜ਼ਰ ਆਵੇ ਹੁਨ ਜਦੋਂ ਮੈਂ ਅਪਨੇ ਪੇਕੇ ਆਈ ਹੋਈ ਸੀ, ਤੇ ਓ ਵੀ ਆਈ ਸੀ। ਉਹਨੇ ਬਣਾ ਕੇ ਖਵਾਈਆਂ ਨੇ ਮੈਨੂੰ ੳਝੰ ਬਨਿਯਾ ਸਵਾਦ ਸੀ, ਹਾਂ ਬਣਿਆ ਸਵਾਦ ਸੀ ਅਸੀਂ ਤੇ ਥੋੜਾ ਜਿਵੇਂ ਉਹ ਤੋਰੀ ਦਾ ਪਰਥਾ ਟਾਈਪ ਖਾਂਦੇ ਹੈਗੇ ਨਾ
ਨਾ ਚੰਗੀ ਤਰ੍ਹਾਂ ਉਹ ਖੁੱਲਜਾਂਦੀਆਂ ਥੋੜੀਆਂ ਜਿਹੀਆਂ, ਆਪਣਾ ਸਵਾਦ ਏ, ਨਹੀਂ ਬਈ ਹਰ ਖਰ ਦੀ ਯਾਰ ਕੋ ਚੀਜ਼ ਅਲੱਗ ਅਲੱਗ ਬਣਾਦੇ ਪਏ ਕੋਈ ਹੋਵੇ
ਹਮ ਮੇਰੀ ਭੈਣ ਜਿਹੜੀ ਤੋਰੀਆਂ ਖਾਂਦੀ ਨੀ ਤੇ ਉਹਨੇ ਉਹ ਆਪਣੀ ਤੁਸੀਂ ਕਹਿ ਲਓ ਸੱਸ ਦੀ ਰੈਸਿਪੀ ਬਣਾ ਕੇ ਕਹਿੰਦੀ ਮੈਨੂੰ ਸਵਾਦ ਲੱਗਦੀਆਂ ਨੇ ਮੈਂ ਚਲੋ ਚੰਗੀ ਗੱਲ ਹੈਗੀ ਏ ਤੂ ਤੂ ਤੇ ਕਦੀ ਮੈਂ ਕਿਹਾ ਖਾ ਕੇ ਨੀ ਆਏਗੀ ਤੋਰੀਆਂ ਤੇ ਚਲੋ ਵਧੀਆ ਵਧੀਆ ਹੈਗੀ ਹੈ, ਵਿੱਚ ਪਤਾ ਨੀ, ਹਾਂ ਉਹ ਹੁਣ ਉਹ ਹੁਣ ਜਿਵੇਂ ਕੜਾਹੀ ਲੈ ਲਏਗੀ ਕੜਹੀ ਦੇ ਵਿੱਚ ਪਾ ਲਏਗੀ ਤੇਲ ਤੇ ਕੜਾਹੀ ਚ ਤੇਲ ਪਾ ਕੇ ਨਾ ਆਲੂ ਅ ਆਲੂ ਕੇਨੀ ਪਈ ਆ। ਪਿਆਜ ਟਮਾਟਰ ਨੂੰ ਨਾ ਭੁੰਨ ਲੇਗੀ ਪਿਆਜ ਟਮਾਟਰ ਹਾਂ ਭੁੰਨ ਕੇ ਫੇਰ ਉਹੀ ਜਿਵੇਂ ਨੂਣ ਪਾਲੇਗੀ ਮਿਰਚ ਪਾ ਲਏਗੀ ਹਲਦੀ ਪਾ ਲਏਗੀ ਉਹਨੂੰ ਰਲਾ ਕੇ ਤੇ ਨਾ ਫੇਰ ਤੋਰੀਆਂ ਪਾ ਕੇ ਤੋਰੀਆਂ ਨੂੰ ਰਲਾ ਦੇਗੀ-
ਹੂੰ
ਕਹਿੰਦੀ ਹੈਗੀ ਆ ਥੋੜ੍ਹੀ ਜਿਹੀ ਮਲਾਈ ਵੀ ਪਾਉਂਦੀ ਆ ਵਿੱਚ ਨਾਲ ਬਸ ਉਹਨੂੰ ਥੋੜਾ ਜਿਹਾ ਰਲਾ ਕੇ ਨਾ ਉਹਨੂੰ ਤੱਕ ਦੇ ਕੇ ਢੱਕਣ ਤੋਂ ਬਾਅਦ, ਹਾਂ ਉਹਨੂੰ ਨਾ ਜ਼ਿਆਦਾ ਕੜਛੀ ਨੀ ਮਾਰਨੀ ਹੈਗੀ, ਪੋਲੀ
ਮੁਠ ਮੁਠ ਸੇਕੇ ਤੇ ਨਾ ਮੁੱਠ ਸੇਕੇ ਤੇ ਧਰ ਦਿੰਦੀ ਆ
ਤੇ ਕਹਿੰਦੀ ਇੰਨੀ ਸਵਾਦ ਹੁੰਦੀ ਹੈਗੀ ਉਤੋਂ ਹਰਾ ਧਨੀਆ ਪਾ ਲੋ ਤੇ ਸਵਾਦ ਬਨੀ ਹੈ।
ਨਹੀਂ ਮੈਂ ਤੇ ਕੁੱਕਰ ਚ ਬਣਾਈਆਂ ਨੇ ਖਾਧੀਆਂ ਕੋਈ ਨੀ ਉਹ ਖਾਧੀਆਂ ਕੋਈ ਨੀ ਖਾਲੀ ਪੈਰੀ ਟਿਫਿਨ ਪੈਕ ਕਰਕੇ ਦਿੱਤੀਆਂ ਸੀ ਬ ਸ਼ਿਲਪੀ ਨ ਖਾ ਦੇ ਤੁਹਾਡੀ ਜ ਬਸ ਥੋੜੇ ਜਿਹੇ ਪੈਰੀ ਪੈਕ ਕਰ ਥਹਾਡੀ ਗੁਰਮੀਤ ਦੀ ਬੋਟੀ ਮੈਂ ਦੇ ਗੁਰਮੀਤ ਵਾਸਤੇ ਅੱ ਸ ਗਿਲਣਗੇ ਨਾ ਤੇ ਕਹਿੰਦੇ ਮ ਉਹ ਮੈਂ ਕ ਲੈਣੇ ਮੈਂ ਕੋਰੀਆ ਤੋਰੀਆਂ ਬਣਾਵਾਂਗੀ। ਤੇ ਗੁਰਮੀਤ ਦੇ ਦੇਗੇ ਖਾਲੇਗਾ ਥੋੜ੍ਹਾ ਜਿਹੇ ਫਿਰ ਉਹਨੂੰ ਥੋੜ੍ਹ ਆਈਆਂ। ਇਹ ਕੋਲੀ ਖੰਡ ਪਈਦੀ ਏ, ਕੋਲੀ ਖੰਡ ਪਾਈਦੀ ਏ ਫਿਰ ਲੰਗਰ ਆ ਕੇ ਦੁਪਹਿਰੇ ਖਾਲਸਾ ਲੈ ਆਏ ਅਸੀਂ।
ਤੇ ਤੁਹਾਡੇ ਉੱਥੇ ਚਲੀਏ ਦੇ ਤੁਹਾਡੇ ਉਥੇ ਚਾਲੀ ਦਿਨ ਦੇ ਹੀ ਹੁੰਦੇ ਹੈਗੇ ਨੇ ਜਿਵੇਂ ਚਲੀ ਜਾਂਦੇ ਹੈਗੇ ਨੇ। ਅੱਛਾ! ਹੁਨ ਸਾਡੇ ਇੱਥੇ ਤੇ ਨਾ ਹੁਣ ਕਈ ਗੁਰਦੁਆਰਿਆਂ ਦੇ ਵਿੱਚ ਨਾ ਜਿਵੇਂ ਮੇਰੀ ਮਾਮੀ ਦੱਸਦੀ ਸੀ ਕਹਿੰਦੇ ਸਾਡੇ ਇੱਥੇ ਤੇ ਜਦੋਂ ਸ਼ੁਰੂ, ਸ਼ੁਰੂ ਜਿਵੇਂ ਉਹ ਵਿਆਹ ਕੇ ਆਏ ਨੇ। ਕਹਿੰਦੇ ਨੇ ਗਿਆਰਾਂ ਦਿਨਾਂ ਬਸ ਜਨਾਨੀਆਂ ਆਦੀਆਂ ਸੀ। ਗਿਆਰਾਂ ਤੋਂ ਫੇਰ ਇੱਕੀ ਦਿਨ ਹੋਏ।
ਹਾਂ ਕਈ ਬਸ ਇੱਕੀ ਦਿਨ ਕਰਦੇ ਨੇ ਕਈ ਇੱਕੀ ਦਿਨ ਕਰਦੇ ਨੇ ਨਹੀਂ ਸਤਨਾਮ ਵੀ ਕਹਿੰਦੇ ਸੀ ਕਹਿੰਦੇ ਸਤਨਾਮ ਵੀ ਕਹਿੰਦੇ ਸੀ ਕਹਿੰਦੇ ਦ ਇੱਕ ਦਿਨ ਪਾਠ ਕਰਦੀਆਂ ਜ਼ਿਆਦਾ ਨੀ ਕਰਦੀਆਂ ਪਹਿਲਾਂ ਕਰਦੀਆਂ ਸਨ ਕਦੋਂ ਹੋਣੀ। ਇਕੀ ਦਿਨ ਕਰਦੀਆਂ ਨੇ ਹੋਰ ਦੋ। ਚਲੋ ਆਪਣੇ ਵ ਪਾਸੇਦਾਰ ਕਹਿੰਦੇ, ਐਥੇ ਗਰਮੀ ਇੱਕ ਬੜੀ ਹੁੰਦੀ ਐ, ਹਾਂ ਸਵੇਰੇ ਹੀ ਕਹਿੰਦੇ ਭੋਗ ਪਿਆ ਤੇ ਗੁਰੂਸਰ ਸਵੇਰੇ ਹੀ ਗੁਰੂਸਰ ਭੋਗ ਪਿਆ। ਹਾਂ ਗੁਰੂ ਪਿਆ ਆਜ
ਹੂੰ, ਹੂੰ ਪਰ ਏਨਾ ਬਈ ਨਾ ਇਹ ਵੀ ਪਰ ਇਹ ਵੀ ਆਂਟੀ ਉੱਦਮ ਹੀ ਹੁੰਦਾ। ਹੈਗਾ ਤੇ ਤੁਸੀਂ ਐਹ ਕਹਿ ਲਓ। ਹੈਨਾ। ਉਧਮ ਹੈਗਾ ਤੇ ਹੈ ਨਾ। ਪੂਰੇ ਛਲੀਏ ਦੇ ਵਿੱਚ ਜਾਇਆ ਜਾਂਦਾ ਐ।
ਟਾਈਮ ਕੱਢ ਕੇ ਜਾਣਾ ਓਦੋਂ
ਹਾਂ ਕਿਉਕਿ ਦੁਪੈਰ ਦੀ ਵੀ ਨੀਂਦਰ ਦੇਖੋ ਗਰਮੀਆਂ ਦੀ ਇਹੋ ਜਿਹੀ ਹੁੰਦੀ ਐ ਬੰ ਦਾ ਕਹਿੰਦਾ ਅੱਧਾ ਘੰਟਾ ਪੋਨਾ ਘੰਟਾ ਨਾ ਸੋ ਲਏ। ਅੱਛਾ ਫਿਰ ਜਦੋਂ ਬੰਦਾ ਸੌਦਾ ਤੇ ਬੰਦੇ ਕੋਲ ਉੱਠਿਆ ਵੀ ਨੀ ਜਾਂਦਾ ਹੈਗਾ।
ਉਹ ਤੇ ਹੈ ਈ ਫਿਰ, ਮੈਂ ਤੇ ਨਾਸਤਾ ਕਰਕੇ ਸੋਨੀ ਆ ਯਾਰ ਹੋਏ ਨਾਲ ਯਾਰਾ ਬਾਰਾਂ ਫਿਰ ਓਠਾਂਗੇ। ਤਿੰਨ ਸਾਢੇ ਤਿੰਨ ਹਜੇ ਫਿਰ ਉੱਠਾਂਗੇ ਆਰਾਮ ਨਾਲ। ਉੱਠਾਂਗੇ ਫੇਰ ਚਾਅ ਪਾਣੀ ਪਿਵਾਂਗੀ। ਚਾਹ ਬਣਾਵਾਂਗੇ, ਰੋਟੀ ਫੇਰ ਰਾਤੀ। ਸਵੇਰ ਯਾਰਾ ਖਾਂਗੇ ਰਾਤੀ ਖਾਂਵਾਗੇ। ਹਾਂ ਕਦੇ ਦਿਲ ਕੀਤਾ ਖਾ ਲਿਆ, ਕਦੇ ਕੋਈ ਨਾ। ਭੂਖ ਲੱਗੇ ਤਾ ਖਾ ਲਈ, ਨ ਤੇ ਕੋਈ ਨਾ। ਜੇ ਤਾਂ ਪੈਰੀ ਬਾਹਰੋਂ ਕੋਈ ਚੀਜ਼ ਲੈਏ ਤਾਂ, ਮੈਂ ਦੋ ਟੈਮ, ਦੋ ਟੈਮ ਚਾਹ, ਸਵੇਰੇ ਚਾਹ ਪੀਵਾਂਗੇ ਤੇ ਛਾ ਉਹਨ ਬਸ ਸ਼ੂ ਤੇ ਮਰੀ ਆਦਤ ਏ ਸੋ ਜਾਂਦੀ ਆ ਯ ਕੋਈ ਨਾ। ਚਾਹ ਦਾ ਦਿਲ ਕਰਦਾ। ਚਾ ਪੀਲੀ। ਨਾਲ ਕੁਝ ਖਾ ਲਿਆ ਮਟਰੀ ਵਗੈਰਾ ਲੈ ਲਏ, ਬਿਸਕੁਟ ਖਾ ਲਿਆ, ਫੇਰ ਸ਼ਾਮੀ ਰਾਤੀ ਚ ਹੁਣ ਅੱਜ ਲੰਗਰ ਆਇਆ ਉਹ ਖਾਦਾ ਥੋੜਾ। ਸ਼ਾਮੀ ਵੇਖਾਂਗੇ ਭੁੱਖ ਲੱਗੇ ਤੇ ਖਾ ਲਾਂਗੇ। ਹੋਰ ਕੀ ਜਾਣ ਲੱਗਿਆ। ਮੈ ਕਿਹਾ ਪਾਣੀ ਆਵੇ ਤੇ ਨਗਰ ਕਿਰ ਤਨ ਤੇ ਜਾਈਏ ਨਹੀ ਤਾਂ ਖਲੇਰੇ ਪਏ ਦੇ ਨੇ, ਭਾਂਡੇ ਢੇਰ ਲੱਗੇ ਪਏ, ਭਾਂਡੇ ਮਾਂਝਣ ਆਲੇ ਪਏ ਦੇ ਨੇ।
ਹਾਂ ਬਾਰਿਸ਼ ਚ ਹੁੰਦਾ ਹੈਗਾ। ਬਾਰੀਸ਼ ਆਜੇ ਨਾ। ਤੇ ਲੈਟ ਚਲੀ ਜਾਂਦੀ ਏ। ਫਿਰ ਲੈਟ ਦੇ ਨਾਲ ਪਾਣੀ ਦੀ ਵੀ ਫਿਰ ਪ੍ਰੋਬਲਮ ਹੋ ਜਾਂਦੀ ਹੈਗੀ ਏ ਪਾਣੀ
ਮੌਸਮ ਬੜਾ ਵਧੀਆ ਬਣਿਆ ਪਿਆ ਸੀ। ਬਸ ਲੈਟ ਆ ਜਾਵੇ ਤੇ ਭਾਂਡੇ ਕਿਤੇ ਜਾਓ ਨਾ ਤਾਂ ਭਾਂਡੇ ਤਿਆਰ ਪਏ ਰਹਿੰਦਾ ਪਿੱਛੇ ਗੰਦ ਪਿਆ ਦਾ ਭਾਂਡੇ ਦਾ ਖਿਲਰੇ ਪਏ ਆ ਰਸੋਈ ਸਾਫ ਕਰਨ ਆਲੀ ਸ਼ਿਲਪੀ ਆਏ ਪਈ ਐ ਕੀਰਤੀ ਆਏ ਸੀ ਕੀਰਤੀ ਘੁੰਮਣ ਚਲੀ ਗਈ ਹੈ ਉਹ ਕੀਰਤੀ ਸ਼ਨੀਵਾਰ ਆਏਗੀ ਚੰਡੀਗੜ੍ਹ ਫਿਰ ਐਤਵਾਰ ਜਗਾਧਰੀ ਚਲਾ ਜਾਏਗਾ ਕਹਿੰਦੀ ਸੀ ਕਹਿੰਦੀ ਵੀ ਮੇਰੇ ਸੱਸ ਨੂੰ ਛੱਡ ਜਏਗਾ ਮਨਜੋਤ ਤੇ ਮੈਨੂੰ ਲੈ ਜਾ ਕਦੇ ਮੰਮੀ ਨੇ ਛੱਡ ਜਾਣਗੇ ਪੀਕੇ ਉਹ ਵੀ ਲਾ ਜਾਏਗੀ ਦੋ ਚਾਰ ਦਿਨ ਮੰਮੀ ਵੀ ਲਾ ਜੇਗੀ ਇੱਕ ਹਾਂ ਉਹ ਤੁਹਾਡੇ ਨਾਲ ਆਈਆਂ ਪਈਆਂ ਨੇ ਚਲੋ ਤੇ ਪੈਰੀ ਦੇ ਵਿਆਹ ਦੀ ਆਏ ਦੀ ਆ ਪੈਰੀ ਦੇ ਵਿਆਹ ਕੋਲ ਆਈਏ ਉਹ ਤੋਂ ਬਾਅਦ ਦੋ ਦਿਨ ਲਾਈਏ ਹੋਏ ਨਾਨਕੇ ਦੀ ਰੁੱਜੀ ਰਹੀਏ
ਹਾਂੰ
ਹਮ ਹ
ਬਸ ਇਹੀ ਤੇ ਹੁੰਦਾ ਹੈਗਾ ਕੋਈ ਟਾਈਮ ਵੈਸੇ ਆਪਣੇ ਘਰ ਹਰ ਕੋਈ ਤੁਸੀਂ ਕਹਿ ਲਓ ਕੰਮਾਂ ਦੇ ਵਿੱਚ ਬਿਜੀੀ ਹੈਗਾ ਹੈ ਤੁਸੀ ਛਜ ਛੁੱਟੀਆਂ ਦਾ ਟਾਈਮ ਆਉਂਦਾ ਚੱਲ ਬੱਚਿਆਂ ਦੀ ਚੱਲ ਬੰਦਾ
ਹਮ ਚੱਲ ਪਤਾ ਇਥੇ ਦੂਰ ਬੜੀ ਆ ਆਉਣ ਜਾਣਾ ਕੋਈ ਆ ਥੋੜਾ ਖੜੇ ਪੈਰੀ ਲੈਣਗੇ ਹੁਣ ਮੰਨਜੋ ਤੇ ਲੈਣ ਆਏਗਾ ਫਿਰ ਦੂਰੇ ਕਹਿੰਦੇ ਮੰਮੀ ਦ ਦ ਕੋਲ ਪੇਜ
ਹਮ ਹਮ
ਨਗਰ ਦੇ ਸਹਿਯੋਗ ਸਾਨੂੰ ਤੇ ਸਾਲ ਪਹਿਲੇ ਤੁਹਾਡੀੇ ਸਤਾਇਆ ਸੀ ਤੂੰ ਆਮੀ ਨੀ ਪਾਰੀ ਤੇ ਸਾਲ ਬਾਅਦ ਫੇਰ ਆ ਗਿਆ ਹਾਂ ਜਿੱਥੇ ਤਨੂੰ ਜੋ ਮ ਉੱਥੇ ਨਾ ਜੋ ਮਰਜ਼ੀ ਚਲ
ਹਹੋ ਉਹ ਤੇ ਇਹੀ ਹੈ ਚਲੋ ਦੇਖੋ ਘਰ ਫਿਰ ਬਾਹਾਰ ਸਹੀ ਹੋਣਾ ਚਾਹੀਦਾ ਹੈਗਾ ਭਾਵੇਂ ਦੂਰ ਹੋਵੇ ਤੇ ਭਾਵੇਂ ਨੇੜੇ ਹੋਵੇ ਹਨਾ ਧੀ ਭੈਣ ਖੁਸ਼ ਹੋਣੀ ਚਾਹੀਦੀ ਹੈਗੀ ਹੈ ਅਗਰ ਆਪਣਾ ਬੱਚਾ ਸਹੀ ਖੁਸ਼ ਹੈਗਾ ਚਲੋ ਦੂਰ ਵੀ ਇੰਨਾ ਉਹ ਨੀ ਕਰਦਾ ਹੈਗਾ ਚੱਲ ਦੂਰ ਬੈਠੇ ਕੋਈ ਗੱਲ ਨੀ
ਛਕ
ਹਾਂ ਇਹ ਤੇ ਹੈ ਹੀ ਉਹ ਪਹਿਲੇ ਵਾਲਾ ਟੈਮ ਥੋੜ੍ਹੀ ਹੈਗਾ ਸੀ ਪਹਿਲੇ ਵਾਲਾ ਟੈਮ ਵਿੱਚ ਤੁਹਾਡੇ ਟੈਮ ਵਿੱਚ ਮੈਂ ਕਹਿੰਦੀ ਹ ਹਾਂ ਖ਼ੱਤ ਖੁੱਤ ਹੁਣ ਜਿਵੇਂ ਅਹ ਲੋ ਵਹੀ ਮਾਂ ਪਿਓ ਨੂੰ ਖ਼ਤ ਲਿਖਦੇ ਸੀ ਹਨਾ ਵੀ ਮੈਂ ਠੀ ਠੀਕ ਆਂ ਮੈਂ ਠੀਕ ਨਹੀਂ ਹੈਗੀ ਚਿੱਠੀਆਂ ਤਾਰਾਂ ਉਹੀ ਨਾ ਹੁਣ ਤੇ ਅੱਜ ਕੱਲ ਕਦੇ ਸੁਣਨੀ ਦਾ ਹੀ ਨਹੀਂ ਹੈਗਾ ਚਿੱਠੀਆਂ ਬਾਰੇ ਖਤਮ ਹੀ ਹੋ ਗਈਆਂ ਨੇ ਉਹੀ ਨਾ ਮੈਂ ਕਹਦੀ ਆ ਬਸ ਸਾਰੇ ਠੀਕ ਠਾਕ ਅੱਜ ਬਸ ਹੁਣ ਰੋਜ਼ ਹੋ ਜਾਂਦੀ ਆ ਬਸ ਮੰਮੀ ਨਾਲ ਗੱਲ ਉਹੀ ਤੁਹਾਡੀ ਗੱਲ ਅਜੀ ਬੰਦਾ ਵੀਡੀਓ ਕਲ ਕਰ ਲੈਂਦਾ ਤੇ ਫੋਨ ਕਰ ਲੈਂਦਾ ਝੱਟ ਜਿਵੇਂ ਯਾਦ ਆਉਂਦੀ ਹੈਗੀ ਬਸ ਉਹੀ ਨਾ ਟੈਮ ਪਾਸ ਹੋ ਜਾਂਦਾ
ਵਿਆਹ ਕੋਈ ਨੀ ਉਹ ਤੇਰੇ ਅੰਕਲ ਕੋਲ ਸਲਾਉਂਦੇ ਵੀ ਰਗੇ ਬਸ ਕਰ ਕਿੱਡੀਆਂ ਗੱਲਾਂ ਮਾਰਨੀਆਂ ਕਿਹੜੇ ਮਾਰੇਿਆ ਪੈਣੇ ਗੱਲਾਂ ਨਾਲ ਤੁਹਾਡੇ
ਮੇਰੇ ਡੈਡੀ ਵੀ ਨਾ ਹਾਂ ਮੇਰੇ ਡੈਡੀ ਵੀ ਮੰਮੀ ਨੂੰ ਕਹਿੰਦੇ ਰਹਿਣਗੇ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਕੀ ਗੱਲਾਂ ਕਰਦੇ ਹੋ ਵੀ ਮੈਂ ਤੇ ਜਦੋਂ ਕੁੜੀਆਂ ਨਾਲ ਗੱਲਾਂ ਕਰਾਂ ਮੇਰੇ ਕੋਲ ਤੇ ਸਤਿ ਸ੍ਰੀ ਅਕਾਲ ਹਾਲ ਚਾਲ ਦੇ ਇਲਾਵਾ ਕੋਈ ਗੱਲ ਹੀ ਨੀ ਹੁੰਦੀ ਹੈਗੀ ਵੇਸੇ ਸਾਰੇ ਪਾਸੇ ਮੈਨੂੰ ਤੇ ਲੱਗਦਾ ਹੈਗਾ
ਆਹੋਾਂ ਤੇ ਕ ਵੀਦ ਚਾਚੀ ਮਰਦੇ ਰਹੇ ਕੇ ਬਸ ਕਰੋ ਬੜੀਆਂ ਹੋਗੀਆਂ ਨੇ ਗੱਲਾਂ ਕਿੰਨੀਆਂ ਗੱਲਾਂ ਮਾਰਨੀਆਂ ਨੇ
ਹਾਂ ਆਓ ਆਂਟੀ ਲਾਓ ਚੱਕਰ ਘਰ ਤੁਸੀਂ ਹੈ ਕਿੰਨਾ ਚਿਰ ਹੋ ਗਏ ਹੋ ਤੁਸੀਂ ਆਏ ਨੀ ਹੈ ਲੈਣਾ ਦੀਦੀ ਨੂੰ ਵੀ ਨਾਲ ਤੁਸੀਂ ਲੈਣਾ
ਹਾਂਲੇ ਕੋੋਈ ਨੀਂ ਜਦੋਂ ਚੱਕਰ ਲੱਗਿਆ ਹੋਇਆ ਜ਼ਰੂਰ ਆਵਾਂਗੇ
ਹਾਂ ਦੀਦੀ ਦੋਨਾਂ ਨੂੰ ਲੈਣਾ ਘਰ ਬੈਠਾਂਗੇ ਨਾਲ ਚਾਹ ਚੂ ਪੀਵਾਂਗੇ ਗੱਲਾਂ ਚਲਾ ਮਾਰਾਂਗੇ ਹਾਂ ਲਾਵਾਂਗੀ ਆਂਟੀ ਹਾਂ ਬਸ ਹੁਣ ਆਈ ਤੇ ਹੈਗੀ ਸੀ ਪਿੱਛੇ ਕੋਈ ਨੀ ਆਵਾਂਗੇ ਥੋੜੇ ਦਿਨਾਂ ਤੱਕ
ਹਾਂ ਕੋਈ ਨੀ ਆਏਗੀ ਨਾ ਫਿਰ ਦਿਲ ਤਾਂ ਕਰਦਾ ਪਿਆ ਤੇ ਅਜਰੀਰ ਆਏਗੀ ਰਹੇਗੀ ਨਾ ਫਿਰ ਮੈਂੱ ਧਹੀ ਭੱਲਾ ਬਣਾਵਾਂਗੇ ਬਰ ਫਿਰ ਭੱਲੇ ਬਣਾ ਕੇ ਖਵਾਵਾਂਗੇ
ਠੀਕ ਹੈ ਜੀ ਅੱਛਾ ਆਂਟੀ ਹਾਂ
ਸਤਿ ਸ੍ਰੀ ਅਕਾਲ ਖੁਸ਼ ਰ ਪੁੱਤਰਾ ਚਲੋ ਖੁਸ਼ ਚਲੋ ਬੇਟਾ ਚਲੋ